ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਕੀ ਵ ਕੀ ਹਾਲ ਚਾਲ ਤੁਹਾਡਾ।
ਵਧੀਆਂ- ਵਧੀਆਂ, ਤੁਸੀਂ ਸੁਣਾਓ ਤੁਹਾਡੇ ਕੀ ਹਾਲ ਨੇ।
ਬਸ ਵਧੀਆਂ ਅਸੀਂ ਵੀ ਬਹੁਤ ਵਧੀਆਂ ਹੈਗੇ ਆ।
ਕੀ ਗੱਲ਼ ਫੋਨ -ਫਾਨ ਹੀ ਨੀ ਕਰਦੇ ਬੜਾ ਟਾਈਮ ਹੋ ਗਿਆ, ਮੈਂ ਤੁਹਾਡੇ ਫ਼ੋਨ ਦਾ ਵੇਟ ਕਰ ਰਹੀ ਹਾਂ ਕਿ ਕਦੋਂ ਤੁਹਾਡਾ ਫ਼ੋਨ ਆਏਂਗਾ, ਫ਼ੇਰ ਅਸੀਂ ਗੱਲ ਕਰਾਂਗੇ। ਹੈਂ ਤੁਸੀਂ ਫ਼ੋਨ ਹੀ ਕਰਨਾਂ ਬੰਦ ਕਰਤਾ, ਕੀ ਗੱਲ ਕਿੱਥੇ ਬਿਜੀ ਹੋ ਗਏ ਹੋ ਤੁਸੀਂ।
ਨਹੀਂ- ਨਹੀਂ ਤੁਸੀਂ ਗਲਤ ਸਮਝ ਰਹੇਂ ਹੋ ਮੈਂਨੂੰ ਮੈਂ ਖੁਦ ਸੋਚਦੀ ਹਾਂ, ਮੈਂ ਪੁਰਾਣੀ ਜ਼ਿੰਦਗੀ ਕਿੱਥੇ ਗਈ ਯਾਰ ਦੋਸਤ ਸਾਡੇ ਅਸੀਂ ਕਿੰਨੀ ਗੋਸਿਪ ਕਰਦੇ ਹੁੰਦੇ ਸੀਗੇ, ਖੁਦ ਯਾਦ ਆਂਦਾ ਚੇਤਾ ਆਂਦਾ ਕੀ ਤੁਸੀਂ ਪੁ ਪੁੱਛੋ ਕੁੱਛ ਨਾ ਬਸ ਵਿਆਹ ਹੋਗੇ, ਤੁਹਾਂਨੂੰ ਪਤਾ ਉਸ ਤੋਂ ਬਾਅਦ ਆਪਣੀਂ ਲਾਈਫ ਬਿਜੀ ਹੋ ਗਈਂ। ਕਦੀ, ਫਿਰ ਬੱਚੇ ਹੋ ਗਏ, ਅੱਜ਼ ਕੱਲ ਛੁੱਟੀਆਂ ਪਈਆਂ ਏਂ, ਕਦੀ ਕੋਈ ਆ ਰਿਹਾ ਕਦੀ ਕੋਈ ਜਾ ਰਿਹਾ ਏ, ਬਸ ਇਹਦੇ ਵਿੱਚ ਹੀ ਲੱਗੇ ਹੋਏ ਆਂ ਸਾਰਾ ਦਿਨ ਐਦਾ ਹੀ ਨਿਕਲ ਜਾਂਦਾ ਏ। ਤੁਸੀ ਦੱਸੋ।
ਹਾਂ ਐਹ ਤੇ ਤੁਸੀਂ ਗੱਲ- ਐਹ ਤੇ ਗੱਲ ਤੁਸੀ ਬਿਲਕੁਲ ਸਹੀ ਕਰ ਰਹੇ ਹੋ, ਮੇਰੀ ਵੀ ਅਈ ਅਈਓ ਹਾਲ ਨੀ ਵਿਆਹ ਹੋ ਗਿਆ, ਵਿਆਹ ਤੋ ਬਾਅਦ ਤੁਹਾਂਨੂੰ ਪਤਾ ਹੈਂ, ਦੂਜੇ -ਜੀ ਫੈਮਿਲੀ, ਦੂਸਰਾ ਜਨਮ ਤੇ ਫਿਰ-ਫਿਰ ਥੋੜਾ ਬਹੁਤ ਤਾ ਉੱਧਰ ਟਾਈਮ ਦੇਨਾ ਪੈ ਜਾਂਦਾ ਐ ਤੇ ਫੇਰ ਸਭ ਕੁੱਛ ਚੇਤਾ ਤਾ ਤੇ ਹੁੰਦਾ-ਹੁੰਦਾ ਵੀ, ਫਿਰ ਬੰਦਾ ਕਿਸੇ ਨੂੰ ਯਾਦ ਨੀ ਕਰ ਪਾਉਂਦਾ। ਐ ਏ
ਬਸ ਮਨ ਕਰਦਾ ਐ। ਦਿਲ-ਦਿਲ ਦੀ ਗੱਲਾਂ ਦਿਲ 'ਚ ਈ ਰਹਿ ਜਾਂਦੀਆਂ ਨੇ, ਯਾਰ। ਯਾਰ-ਦੋਸਤ ਹੁੰਦੇ ਸੀਗੇ। ਮੌਜਾਂ ਕਰਦੇ ਸੀਗੇ।
ਬਸ ਉਹੀ ਗੱਲ ਐ। ਵਿਆਹ ਤੋਂ ਬਾਅਦ ਟਾਈਮ ਨੀ ਲੱਗ ਪਾਂਦਾ। ਹੋਰ ਤੇ ਕੁੱਛ ਨੀ, ਬਸ ਬਿਜ਼ੀ ਜਿਹਾ ਹੋ ਜਾਂਦ ਦਾ ਏ ਬੰਦਾ। ਬੰਦੇ ਦੀ ਲਾਈਫ ਬਿਜ਼ੀ ਹੋ ਜਾਂਦੀ ਐ। ਨਾ ਮਤਲਬ ਕੁੱਛ ਫ੍ਰੀ ਹੁੰਦੇ ਵੀ ਬਿਜ਼ੀ ਆ ਬੰਦਾ, ਵਿਆਹ ਤੋ ਬਾਅਦ।
ਬਸ ਕੁੱਛ ਪੁੱਛੋ ਨਾ, ਬੱਚੇ ਹੋਗੇ ਤੇ ਹੋਰ ਜ਼ਾਦਾ ਬਿਜ਼ੀ ਹੋਗੇ। ਬੱਚਿਆਂ ਦਾ ਕੰਮ, ਫੇਰ ਕਦੀ ਸਕੂਲ ਭੇਜਨਾ ਆਹ, ਪੁੱਛੋ ਈ ਨਾ। ਸੁਵੇਰ ਦਾ ਕਰਕੇ ਹਟੋ ਤੇ ਸ਼ਾਮ ਦਾ, ਦੁਪਹਿਰ ਦਾ, ਦੁਪਹਿਰ ਦਾ ਕਰਕੇ ਹਟੋ, ਸ਼ਾਮ ਦੀ ਚਾਹ। ਫੇਰ ਸ਼ਾਮ 'ਚ ਉਹਦਾ, ਓਹ ਕਰਕੇ ਹਟੋ ਡਿਨਰ। ਬਸ ਐਹੀ ਰਹਿ ਗਿਆ।
ਉਹ ਕੁਆਰੀ ਲਾਈਫ ਤੇ ਮੈਂ ਬਹੁਤ ਮਿਸ ਕਰਨੀ ਆਂ ਯਾਰ। ਜਦੋ ਅਸੀ ਕਠ ਤੇ ਕੱਠੇ ਜਾਣਾ ਓਧਰ ਜੋਬ ਕਰਦੇ ਹੁੰਦੇ ਸੀ। ਤੇ ਕਿੰਨਾ ਮਜ਼ਾ ਆਂਦਾ ਸੀਗਾ। ਕਿੰਨੀ ਗੋਜਿਪ ਕਰਦੇ ਸੀਗਾ। ਆਹ ਜੋ ਮਤਲਬ ਜੋਬ ਦੇ ਟਾਇਮ ਤੇ, ਸਕੂਲ ਟਾਇਮ ਤੇ, ਕੋਲੇਜ਼ ਟਾਇਮ ਤੇ, ਅਸੀ ਟਾਇਮ ਸਪੈਂਡ ਕੀਤਾ ਨਾ, ਕੱਠੇ ਮੈਂ ਕਹਿੰਨੀਂ ਆ ਉਸ ਤੋ ਹਾਂ, ਉਸ ਤੋਂ ਮੈਮੋਰੇਬਲ ਕੁੱਝ ਹੈ ਈ ਨੀ ਯਾਰ। ਮੈਂ ਉਸ ਟਾਇਮ 'ਚ, ਹੁਨ ਤੇ ਉਹੀ ਯਾਦਾਂ ਈ ਰਹਿਗੀਆਂ ਬਸ। ਤੇ ਉਮ, ਪਹਿਲੇ ਬੰਦਾ ਸੋਚਦਾ ਸੀ ਹਾਏ, ਚਲੋ ਅਸੀਂ ਵੱਡੇ ਹੋਵਾਂਗੇ। ਐਹ ਕਰਾਂਗੇ, ਉਹ ਕਰਾਂਗ ਪਰ ਨਹੀਂ, ਜੋ ਮਜ਼ਾ ਮਤਲਬ ਓਸ ਮੂਮੈਂਟਸ 'ਚ ਹੈਗਾ ਨਾ, ਜੋ ਅਸੀਂ ਇੰਜੋਏ ਕਰਨੇ ਆ।
ਪਰ ਇਹ ਆ, ਕੁਵਾਰੇ ਪਨ ਦਾ ਜੋ ਉਹ ਸੀਗਾ ਨਾ ਟਾਇਮ, ਉਹ ਬਹੁਤ ਵਧੀਆ ਸੀ। ਹੁਨ ਤੇ ਜਿੰਮੇਵਾਰੀਆਂ ਈ ਰਹਿਗੀਆਂ ਨੇਂ ਜੀ। ਹੁਣ ਵੀ ਯਾਰ, ਕੁਛ ਨੀ ਰਹਿ ਗਿਆ ਹੁਣ।
ਸਹੀ ਗੱਲ ਏ। ਟਾਈਮ ਦੇ ਅਕੋਡਿੰਗ ਦੇਖੋ, ਚੇਂਜ ਵੀ ਨੇਸੈੱਸਰੀ ਹੈਗਾ, ਉਹ ਤੇ ਮੰਨਿਆਂ ਪਰ ਇੱਕ ਵਾਰ, ਇੱਕ-ਇੱਕ ਟਾਈਮ ਨਾ ਇੱਕ ਟਾਈਮ ਨਾ ਐਸਾ ਆ ਜਾਂਦਾ ਲਾਈਫ ਵਿੱਚ, ਕਿ ਸਾਨੂੰ ਮਤਲਬ ਜਿੰਮੇਵਾਰੀਆਂ ਘੇਰ ਲੈਂਦੀਆਂ। ਫੇਰ ਸਾਨੂੰ ਕੁੱਛ ਨੀ ਦਿਖਦਾ। ਫੇਰ ਸਾਨੂੰ ਉਹੀਓ ਫੁਲ-ਫਿਲ ਕਰਨੀਆਂ ਹੁੰਦੀਆਂ, ਸਾਰਿਆਂ ਦੀ ਰਿਸ ਪੋਂਸਿਬਿਲਟੀਜ਼ ਜੋ ਐ, ਸਾਡੇ ਉੱਤੇ ਆ ਜਾਂਦੀਆਂ ਨੇਂ, ਕਿ ਨਹੀਂ।
ਬਿਲਕੁਲ ਸਹੀ ਕਹਿ ਰਹੇ ਓ ਤੁਸੀਂ। ਇਸ ਟੈਂਮ ਸਭ ਕੁਛ ਸਭ ਨੂੰ ਦੇਖਨਾ ਪੈਂਦਾਂ, ਸਭ ਦੀ ਅਪ, ਆ ਲਾਈਫ ਦੇ ਵਿੱਚ ਕੀ-ਕੀ ਚੱਲ ਰਿਹਾ। ਸਾਨੂੰ ਕਿਸੇ ਨੂੰ ਕੁੱਛ ਨੀ ਪਤਾ, ਲੇਕਿਨ ਸਭ ਦੀ ਲਾਈਫ਼ ਬਿਜ਼ੀ ਐ।
ਹਾ, ਬਿਲਕੁਲ ਸਹੀ ਕਹਿ ਰੇ ਓ। ਮੈਂ ਤੇ ਬੜੇ ਟਾਈਮ ਹੋਗੇ ਸੀ, ਮੈਂ ਕਿਹਾ ਚਲੋ ਬਹੁਤ ਟਾਈਮ ਹੋ ਗਿਆ, ਮੈਂ ਬਹੁਤ ਮਿਸ ਕਰ ਰਹੀ ਸੀ, ਅਪਨਾ ਮੈਨੂੰ ਟਾਈਮ ਯਾਦ ਆ ਰਿਹਾ ਸੀ।
ਤੁਹਾਨੂੰ ਯਾਦ ਏ ਓਹ ਜਦੋਂ ਉੱਥੇ ਜ-ਜੋਬ ਕਰਦੇ ਸੀਗੇ। ਕੱਠੇ ਅਸੀ ਖ਼ਾਨਾ ਕੱ ਠੇ ਕਦੇ, ਕਦੀ ਮੰਨ ਕਰਨਾ, ਖਾਨ ਚੱਲ ਜਾਨਾ। ਐਕਟੀਵਾ ਚੱਕਣੀ, ਖਾਨ ਚੱਲ ਜਾਨਾ ਤੇ ਵੀ ਆਪਾਂ, ਔਰ ਤੁਹਾਨੂੰ ਯਾਦ ਐ ਨਾ, ਸਾਡੇ ਔਫਿਸ ਦੇ ਪਿੱਛੇ ਜਿਹੜਾ ਪਾਰਕ ਸੀਗਾ।
ਹਾਂ-ਹਾਂ-ਹਾਂ, ਬਿਲਕੁਲ ਯਾਦ ਏ। ਉੱਧਰ ਲਂ ਟਾਈਮ 'ਚ ਅਸੀ ਜਾਨਾ। ਆਹ, ਬਹੁਤ ਮਜ਼ਾ ਆਂਦਾ ਸ ਦੀ ਮੈਂ ਖੁਦ ਉਹ ਟਾਈਮ ਦੀ ਇੰਨਾ ਮਿਸ ਕਰਨੀ ਆ ਨਾਂ। ਕਈ ਵਾਰ ਤੁਹਾਡੀ ਵੀ ਡੀਓਜ਼ ਵਗੈਰਾ ਆਂਦੀਆਂ, ਰੀਲਸ ਵਗੈਰਾ ਆਂਦੀਆਂ। ਮੈਂ ਕਿਹਾ ਹਾਂ, ਅਸੀ ਵੀ ਇਕੱਠੇ ਬਹਿੰਦੇ ਹੁੰਦੇ ਸੀਗੇ। ਜੋਬ ਕਰ
ਬੜਾ ਮਜ਼ਾ ਆਇਆ ਏ ਉਸ ਟਾਈਮ ਨਾ। ਬਹੁਤ-ਬਹੁਤ ਇੰਜੋਏ ਕੀਤਾ ਅਸੀ।
ਮਲਬ ਕੰਮ ਤੇ ਕਰਦੇ ਈ ਸੀ। ਕੰਮ ਦੇ ਨਾਲ-ਨਾਲ ਕੁਛ ਚੀਜ਼ਾਂ ਜੋ ਹੁਣ ਐ ਹੁੰਦੀਆਂ ਨਾ ਕੰਮ ਦੇ ਨਾਲ-ਨਾਲ ਅਸੀਂ ਇੱਕ ਮਸਤੀ ਕਰਨੀ ਉਹ ਅਸੀਂ ਪੂਰੀ ਕੀਤੀ ਆ ਉੱਧਰ ਕਿਤੇ ਨਾ ਕਿਤੇ ਸ਼ਾਇ ਚਾਹੇ ਅਸੀਂ ਸ਼ੋਰਟ ਟਰਮ ਲਈ ਉਹ ਜੋਬ ਕੀਤੀ ਹੈ ਕੁਝ ਜ਼ਿਆਦਾ ਟਾਈਮ ਲਈ ਨਹੀਂ ਗ ਕਰ ਪਾਏ
ਹਾਂ ਪਰ ਸਾਡੀ ਯਾਰੀ ਤੇ ਪੱਕੀ ਬਣ ਗਈ ਸੀਗੀ ਬੌਂਡ ਅੱਛਾ ਹੋ ਗਿਆ ਸੀਗਾ ਸਾਡਾ ਮਨ ਨੀ ਕਰਦਾ ਸੀਗਾ
ਹਾਂ ਛੱਡਣ ਦੇ ਹਾਂ ਸਹੀ ਗੱਲ ਏ ਤੇ ਉਹ ਬਸ ਇਹ ਹੋ ਜਾਂਦਾ ਨਾ ਕਈ ਵਾਰੇ ਬੰਦੇ ਨੂੰ ਅੱਛਾ ਔਫਰ ਮਿਲ ਜਾਏ ਕਿੱਧਰੋਂ ਹੋਰ ਫੇਰ ਬੰਦੇ ਨੂੰ ਕਹਿੰਦਾ ਕਿ ਹਾਂ ਚਲੋ ਕੋਈ ਨੀ ਯਾਰੀ ਦੋਸਤੀ ਤੇ ਚਲੋ ਅਸੀਂ ਹੁਣ ਬੌਂਡ ਬਣ ਗਿਆ ਸਾਡਾ ਅਟੈਚਮੈਂਟ ਤੇ ਰਹੇਗਾ ਇ ਰਸ ਹਾਂ ਕੋਂਨਟੈਕਟ ਇਸ ਤੇ ਹੈਗੇ ਹੀ ਆ ਤੇ ਹੈਗੇ ਹੀ ਆ ਅੱਜ ਵੀ ਅੱਜ ਦੇ ਟਾਈਮ ਵਿੱਚ ਪਰ ਹਾਂ ਉਹ ਗੱਲ ਅਲੱਗ ਹੁੰਦੀ ਹੈ ਕਿ ਹਾਂ ਬਈ ਰੋਜ਼ ਮਿਲਣਾ ਰੋਜ਼ ਮੋਰਨਿੰਗ ਦੇ ਟਾਈਮ ਤੇ ਆਣਾ
ਅੱਛ ਅਲੱਗ-ਅਲੱਗ ਪਾ ਕੇ ਆਣਾ ਡਰੈਸਿਸ ਦੇਖਣਾ ਦੱਸਣਾ ਇੱਕ ਦੂਜੇ ਨੂੰ ਕਿ ਅੱਜ ਕੀ ਹੋਇਆ ਕੱਲ ਕੀ ਹੋਇਆ ਹਾਂ
ਬੋਤ ਮਤਲਬ ਅੱਛਾ ਸੀ ਟਾਈਮ ਮੈਂ ਖੁਦ ਮਤਲਬ ਮਿਸ ਕਰਦੀ ਆ ਤੇ ਮੈਨੂੰ ਬੋਤ ਹੁੰਦਾ ਕਿ ਕਾਸ਼ ਕੀ ਉਹ ਟਾਈਮ ਦੁਬਾਰਾ ਵਾਪਿਸ ਆ ਪੈਂਦਾ ਸੀ ਉਹ ਦੁਬਾਰਾ ਪਲ ਜੀ ਪਾਉਂਦੇ ਪਰ ਹੁਣ ਦੇਖੋ ਟਾਈਮ ਏ ਟਾਈਮ ਰੁਕ ਰੁਕ ਨਹੀਂ ਸਕਦਾ ਨਾ ਟਾਈਮ ਤੇ ਚੱਲਦਾ ਹੀ ਰਹਿਣਾ
ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਹੋਰ ਤ ਸਾਡੀ ਇੱਕ ਦੋਸਤ ਹੁੰਦੀ ਸੀਗੀ ਤਾਨੂੰ ਯਾਦ ਐ ਔਰ ਛੋਟੀ ਜਿਹੀ ਹਾਈਟ ਦੀ ਜਿਹੜੀ ਸੀਗੀ
ਹਾਂ-ਹਾਂ-ਹਾਂ ਬਿਲਕੁਲ ਹਾਂ-ਹਾਂ
ਉਹ ਵੀ ਉਹੀ ਆਂਦੀ ਸੀਗੀ ਆਫ਼ਿਸ ਚ ਉਹ ਵੀ ਪਤਾ ਹੁਣ ਉਹਦਾ ਕਿੱਥੇ ਸਾਰੇ ਯਾਰ ਦੋਸਤ ਉੱਥੇ ਨੇ ਕੁੱਛ ਤੁਹਾਨੂੰ ਪਤਾ ਤੁਹਾਡੇ ਕੋਂਨਟੈਕਟ ਵਿੱਚ
ਕਿ ਹੁਣ ਨਾ ਹਰ ਇੱਕ ਬੰਦਾ ਆਪਣੀ ਲਾਈਫ ਵਿੱਚ ਇੰਨਾ ਮਤਲਬ ਬੀ ਜੀ ਹੈ ਤੇ ਫੇਰ ਸਾਨੂੰ ਵੀ ਲੱਗਦਾ ਕਿ ਸਾਨੂੰ ਡਿਸਟਰਬ ਨੀ ਕਰਨਾ ਚਾਈਦਾ ਕੀ-ਕੀ ਪਤਾ ਬੰਦਾ ਕੀ ਕਰ ਰਿਹਾ ਇਸ ਟਾਈਮ ਤੇ ਕੀ ਨਹੀਂ ਕਰ ਰਿਹਾ
ਬਿਲਕੁਲ ਸਭ ਦੀ ਮੈਰਿਜ ਹੋ ਚੁੱਕੀ ਕੀ ਹੈ ਬੱਚੇ ਹੋ ਗਏ ਏ ਸਭ ਆਪਣੀ ਲਾਈਫ ਚ ਅੱਗੇ ਵੱਧ ਚੁੱਕੇ ਐ-
ਬਿਲਕੁਲ-ਬਿਲਕੁਲ ਹੋਰ ਜੋਬ ਦੇ ਜੋਬ ਤੇ ਜੋ ਇੰਜੋਮੈਂਟ ਕੀਤੀ ਮੈਂ ਕਹਿੰਦੀ ਮੈਂ ਸਕੂਲ ਟਾਈਮ ਔਰ ਓਦੇ ਤੇ ਵੀ ਨਹੀ ਕੀਤੀੇ ਕਾਲਜ ਪੈਂਦੇ ਵੀ
ਸੀਰੀਅਸਲੀ ਹਾਂ ਸੀਰੀਅਸਲੀ ਬੋਤ ਵਧੀਆ ਸੀਗਾ
ਕਿਉਂਕਿ ਸਾਡੀ ਜਿਹੜੀ ਜੋਬ ਸੀ ਨਾ ਇੰਜੋਏਮੈਂਟ ਵਾਲੀ ਸੀਗਾ
ਹਾਂ ਉਹ ਫੀਲਡ ਵਰਕ ਵੀ ਸੀਗਾ ਉਹਦੇ ਵਿੱਚ ਬਸ ਆਫ਼ਿਸ ਚ ਵੀ ਬੇਣਾ ਸੀ ਤਾਨੂੰ ਯਾਦ ਆਂ ਅਸੀ ਕਿਵੇਂ ਪਾਗਲ ਬਣਾਂਦੇ ਹੁੰਦੇ ਸੀ ਅਪਨੇ ਮੈ ਟੀਚਰ ਦਾ ਮੈਡਮਾਂ ਦਾ ਰਿਪੋਰਟਿੰਗ ਮੈਨੇਜਰ ਹਾਂ
ਬਸ ਇਹ ਏ ਕਿ ਹੁਣ ਅਗਰ ਕੋਈ ਬੰਦਾ ਸੀਰਿਯਸਲੀ ਕੋਈ ਸਰਵਿਸ ਤੇ ਹੈ ਸਰਵਿਸ ਪਰਸਨ ਹੈ ਜੋ ਕਰ ਰਿਹਾ ਤੇ ਸਾਨੂੰ ਅਸੀਂ ਅਗਰ ਨੋਰਮਲ ਲਾਈਫ ਦੀ ਗੱਲ ਕਰੀਏ ਤਾਂ ਝੂਠ ਬੋਲਦਿਆਂ ਕੁੱਝ ਹੁੰਦਾ ਪਰ ਸਰਵਿਸ ਲਾਈਨ ਚ ਨਾ ਸਾਨੂੰ ਝੂਠ ਦੇ ਜਰੀਏ ਜੀਣਾ ਪੈਂਦਾ
ਉਹ ਤੁਹਾਨੂੰ ਪਤਾ ਸਾਡੇ ਲਾਈਨ ਵੀ ਤੋ ਐਹੋ ਜਿਹੀ ਸੀਗੀ ਨਾ ਕਿ ਮਤਲਬ ਅਸੀਂ ਸਾਰਾ ਕੁਛ ਡਿਸਕਲੋਜ ਵੀ ਤੇ ਨੀ ਨਾ ਕਰ ਸ
ਹਾਂ-ਹਾਂ ਅਗਰ ਕੁਛ ਸਪੋਰਟਿਵ ਹੋਨਾ ਵੀ ਬੋਤ ਜਰੂਰੀ ਹੁੰਦਾ ਜੇੜੇ ਸਾਡੇ ਮੈਨੇਜਰ ਹੋਨ, ਰਿਪੋਰਟਿੰਗ ਮੈਨੇਜਰ ਹੋਨ ਸਪੋਰ ਟਿਵ ਹੋਨ ਨਾ ਤੇ ਬੋਤ ਮਤਲਬ ਕੰਮ ਨਾ ਈਜ਼ੀ ਹੋ ਜਾਂਦਾ। ਕੰਮ ਬੋਤ ਆਰਾਮ ਨਾਲ ਹੋ ਜਾਂਦਾ ਪਰ ਓ ਸਪੋਰਟਿਵ ਨੀ ਸੀਗਾ ਓ ਤੇ ਤੁਹਾਨੂੰ ਵੀ ਪਤਾ ਐ
ਹਾਂ ਓ ਕਿਵੇਂ ਵੇ ਔਫ ਟੋਕਿੰਗ ਵੀ ਨੀ ਸੀਗਾ ਓਨਾਂ ਦਾ, ਵੇ ਔਫ ਟੋਕ ਕਿੰਗ ਵੀ ਸਈ ਨੀ ਸੀਗਾ ਓਨਾਂ ਦਾ ਤੇ।
ਬਿਲਕੁਲ ਸਈ ਕੈ ਰੇ ਫੇਰ ਓਸ ਤੋਂ ਬਾਦ ਅਸੀਂ ਥੋੜਾ ਟਾਈਮ ਛੱਡੀ ਏ ਤੇ ਓਸ ਤੋਂ ਥੋੜੇ ਟਾਈਮ ਬਾਦ ਹੀ ਮੇਰੇ ਖਯਾਲ ਕੈਂਦੇ ਆ ਕਿ ਓਨ, ਓਨੇ ਵੀ ਮਤਲਬ ਕਿਪ ਈ ਕਰ ਦਿੱਤੀ ਆ ਓਨੂੰ ਨਿਕਾਲ ਦਿੱਤਾ ਜਿਵੇਂ ਵੀ ਸੀ ਕੁਛ ਰਿਹਾ ਉਂਦਾ। ਤੇ ਬਸ, ਹਾਂ ਇੱਕ ਜੇ ੜੇ ਅੰਬਾਲੇ ਤੋਂ ਸਰ ਆਂਦੇ ਸੀਗਾ। ਓ ਵੀ ਦੱਸ ਰਹੇ ਸੀ, ਓਹ ਓਨਾਂ ਨੇ ਵੀ ਚੇਂਜ ਕੀਤੀ ਐ।
ਹਾਂ-ਹਾਂ ਓ ਵੀ ਮੈਨੂੰ ਮਿਲੇ ਸੀਗੇ ਯਾਰ ਇੱਕ ਦਿਨ ਨਾ, ਹਾਂ ਮਿਲੇ ਸੀ ਓ ਨਾ ਕੋਈ ਦੂਸਰੀ ਕੰਪਨੀ ਜੁਆਇਨ ਕਰ ਲੀ।
ਹਾਂ-ਹਾਂ, ਬਿਲਕੁਲ ਬਿਲਕੁਲ ਓਨਾਂ ਦਾ ਮੈਨੂੰ ਕੋਲ ਆਇਆ ਸੀ ਸਪੈਸ਼ਲ। ਉਨਾਂ ਨੇ ਦੂਜੀ ਕੰਪਨੀ ਜੁਆਇਨ ਕੀਤੀ ਐ ਤੇ ਓਨਾਂ ਨੇ ਮੈਨੂੰ ਦੱਸਿਆ ਐ ਕਿ ਮੇਰਾ ਐ-ਐ ਕੰਮ ਐ। ਮੈਂ ਹੁਨ ਹਰ ਟਾਈਪ ਦੇ ਮਤਲਬ ਕਰਦਾ ਵਾਂ, ਤੇ ਹਾਂ, ਹਾਂ। ਤੇ ਹੈਗੇ ਤੇ ਐਈਓ ਫੀਲਡ 'ਚ ਲਾਈਨ ਐਈਓ ਏ ਓਨਾਂ ਦੀ। ਚੇਂਜ ਨੀ ਕੀਤੀ ਓਨਾਂ ਨੇ ਤੇ ਪਰ ਐ ਏ ਕਿ ਐਕਸਟਰਾ ਐਡ ਹੋ ਗਿਆ ਜਿਵੇਂ ਜਰਨਰਲ ਹੋ ਗੇ ਔਰ ਜਿਵੇਂ ਅ, ਹਾਂ ਮਲਟੀ, ਮਲਟੀ ਟਾਸਕ ਹੋ ਗਿਆ ਓਨਾਂ ਦਾ ਨਾ ਸਾਰਾ।
ਠੀਕ ਵੈਸੇ ਓ ਵੀ ਸਰ ਵੈਸੇ ਇੰਜੋਏ ਤੇ ਓਨਾਂ ਨੇ ਵੀ ਬੜਾ ਕਰਵਾਇਆ ਦਿਲ ਲਗਾ ਕੇ ਰੱਖਦੇ ਸੀ, ਹਸਾਂਦੇ ਰੈਂਦੇ ਸੀ ਹੈਨਾ। ਹਾਂ ਚਾਹ
ਯਾਰ ਏ, ਏਕ ਏਕ ਸਾਡੇ ਨਾਲ ਜੇੜਾ ਹੈਗਾ ਸੀ ਕੀ ਨਾਮ ਸੀਗਾ ਸੰਦੀਪ ਨਾਮ ਸੀਗਾ ਸ਼ਾਇਦ ਤੋਂ। ਓ ਵੀ, ਹਾਂ ਹਾਂ।
ਓ ਹਾਂ।
ਓਦਾ, ਓਦਾ ਤੇ ਬਸ ਪੁੱਛੋ ਹੀ ਨਾ ਓ ਤੇ ਟਾਈਮ ਸਰ ਆਨਾ ਤੇ ਪਤ ਤਾ ਈ ਨੀ ਲੱਗਦਾ ਕਿੱਥੇ ਗਿਆ ਤੇ ਕਿੱਥੇ ਨੀ ਗਿਆ ਕਿਉਂਕਿ ਰਿਪੋਰਟ ਟਿੰਗ ਮੈਨੇਜਰ ਦਾ ਤੁਹਾਨੂੰ ਪਤਾ ਸੀ ਕਿੱਦਾਂ ਦਾ ਸੀ ਆਨਾ ਐ ਤੇ ਓਨੇ ਤੇ ਸਿਰਫ ਕੋਲ ਤੇ ਈ ਪੁੱਛਨਾ ਸਾਨੂੰ।
ਹੋਰ ਕਯਾ ਐ, ਓਨੇ ਤੇ ਚੱਕਨਾ ਬੈਗ ਤੇ
ਹਾਂ, ਹਾਂ, ਹਾਂ, ਹਾਂ ਬਿਲਕੁਲ। ਪਰ ਮੈਨੂੰ ਹੁਨ ਪਤਾ ਨੀ ਹੁਨ, ਹੁਨ ਪਤਾ ਨੀ ਕੇੜੀ ਲਾਈਨ 'ਚ ਮੈਨੂੰ ਨੀ ਪਤਾ।
ਓ ਆ ਮਿਲੇ ਸੀਗੇ ਇੱਕ ਵਾਰੀ ਨਾ ਓ ਦੂਸਰੇ ਓਦੇ 'ਚ ਚਲੇ ਗਏ ਨੇ ਹੈਲਥ ਵਿੱਚ। ਕੈ ਰੇ ਸੀ ਮੇਰੇ ਖਿਆਲ। ਹਾਂ, ਹਾਂ ਹੈਲਥ ਵਿੱਚ ਕੈ ਰੇ ਸੀਗੇ ਬਾਕੀ ਓ ਓਈ ਕੈ ਰੀ ਆਂ ਤੁਹਾਨੂੰ ਮੈਂ ਕਿ ਘੱਟ ਵੱਧ ਈ ਹੁੰਦੀ ਐ ਹੁਨ ਵੈਸੇ ਕੰਟੈਟ ਵਿੱਚ ਤਾਂ ਹੈਗੇ ਨੇ ਪਰ ਇਨਾਂ ਟਾਇਮ ਨੀ ਨਾ ਕਿਸੇ ਕੋਲ ਗੱਲਬਾਤ ਕਰਨ ਦਾ।
ਤੇ ਨਾਲੇ ਓਨਾਂ ਦਾ ਥੋੜਾ ਅਲੱਗ ਹਿ ਸਾਬ ਸੀਗਾ ਸਾਡਾ ਅਲੱਗ ਸੀਗਾ, ਹਾਂ ਬਸ ਫੇਰ ਓ ਬੰਦੇ-ਬੰਦੇ ਦਾ ਫਰਕ ਵੀ ਤੇ ਪੈ ਜਾਂਦਾ ਨਾ, ਕਿਦੇ ਨਾਲ ਕਿੱਦਾਂ ਰੈਣਾ, ਕਿੱਦਾਂ ਨਈ ਰੈਣਾ ਏ ਤਾ ਹੈ, ਈ, ਆ। ਹਾਂ -ਹਾਂ, ਬਿਲਕੁਲ -ਬਿਲਕੁਲ।
ਮਤਲਬ ਸੋਚਦਾ ਈ ਆ ਯਾਰ, ਹਾਨ ਆਪਣੇ ਹਾਨ ਦਾ ਹੋਵੇ।
ਹਾਂ, ਬਿਲਕੁਲ -ਬਿਲਕੁਲ ਸਹੀ ਕੈਹ ਰਹੇ, ਨਾਲੇ ਕੁਛ ਨਾ ਇੱਕ ਇੱਕ ਟਰੱਸਟ ਮੈਟਰ ਕਰਦਾ ਐ ਬੰਦੇ ਨਾ ਸਭ ਤੋਂ ਜਾਦਾ, ਅਗਰ ਟਰੱਸਟ ਹੈਗਾ ਸਾਡਾ ਕਿਸੇ ਤੇ ਔਰ ਅਸੀਂ ਟਰੱਸਟ ਨੂੰ ਕਾਇਮ ਰੱਖੇਆ ਤਾਂ, ਤਾਂ ਈ ਬੰਦਾ ਅੱਗੇ ਵਾਲੇ ਦੇ ਸਾਹਮਣੇ ਨੇ ਓਹ ਟਰੱਸਟ ਆਪਣਾ ਜੇਹੜੀ ਗੱਲਾਂ ਏ, ਆ, ਜੋ ਕੁਛ ਵੀ ਕਿਸੇ ਕਿਤੋਂ ਵੀ ਰਿਲੇਟਿਡ ਹੋਣ, ਚਾਹੇ ਔਫਿਸ ਤੋਂ ਹੋਣ, ਚਾਹੇ ਜੋ ਮਰਜ਼ੀ ਹੋਏ, ਤੇ ਓਹਦੇ ਨਾਲ ਈ ਸ਼ੇਅਰ ਕਰੇਗਾ ਨਾ ਫਿਰ ਹਮ ਹਾਂ ਓਹ ਬੰਦੇ ਤੇ ਅਸੀਂ ਟਰਸਟ ਨਈ ਕਰ ਸਕਦੇ ਜੀ, ਬਸ ਏਹ ਸੀਗਾ।
ਸਹੀ ਵੀ ਗੱਲ ਸੀ।
ਹਾਂ ਤਾਂ ਈ ਤੇ ਸਾਡਾ ਗਰੁੱਪ ਨੀ ਬਣੇਆ, ਪੂਰਾ ਕੰਪਲੀਟ ਨੀ ਹੋਏਆ ਇਹ ਤੇ ਸਾਡੇ ਲੈਵਲ ਤੇ ਹੀ ਸੀਗਾ, ਸੇਮ ਲੈਵਲ ਸੀ, ਸਾਡੇ ਤਿੰਨਾਂ ਦਾ ਤੇ
ਹਾਂ ਬਿਲਕੁਲ- ਬਿਲਕੁਲ ਹਾ ਕਦੀ-ਕਦਾਰ ਮਿਲਦੇ ਨੇ। ਪਤਾ ਨਈ ਕਿੱਥੇ ਨੇ ਕਿੱਥੇ ਨਈ।
ਹਾਂ ਚਲੋ ਬਾਕੀ ਓਹੀ ਹੈ, ਮੰਜ਼ਿਲ ਚੇਂਜ ਹੋ ਜਾਂਦੀ ਹਰ ਕਿਸੇ ਦੀ ਅ, ਜੇ ਅਸੀਂ ਹੁਣ ਕੰਟੈਕਟ ਕਰੀਏ ਤੇ ਕੋਂਟੈਕਟ ਚ ਤਾ ਹੈਗੇ ਆ, ਕੋਈ ਐਸੀ ਦਿੱਕਤ ਨੀ ਅਸੀਂ ਗੱਲ ਕਰੀਏ ਤੇ ਓਵੇ, ਓਹ ਵੀ, ਬੰਦਾ ਸ਼ਾਮਿਲ ਹੋ ਜਾਏਗਾ। ਕੋਈ ਦਿੱਕਤ ਨੀ ਹੈ, ਚਲੋ ਬਾਕੀ ਔਦਾ ਹੈ ਨਾ, ਮੇਰੇ ਹਿਸਾਬ ਨਾਲ ਜੋ ਮਰਜ਼ੀ ਹੈ, ਜਿਵੇਂ ਮਰਜ਼ੀ ਜੀ ਜਿੰਨਾ ਮਰਜ਼ੀ ਬੀਜੀ ਹੈ ਬੰਦਾ, ਕੋਂਟੈਕਟਜ ਹੋਏ ਨਾ- ਤੇ ਸਭ ਕੁਛ ਠੀਕ ਹੈ, ਹਾਂ ਰੈਣਾ ਵੀ ਚਾਹੀਦਾ, ਹੁਣ ਕਿਸੇ ਬੰਦੇ ਨੂੰ ਕਿਸ ਟਾਈਮ ਕਿਦੀ ਲੋੜ ਪੈ ਜਾਏ, ਸਾਨੂੰ ਨੀ ਪਤਾ,
ਪਤਾ ਨਈ ਲੱਗਦਾ ਸਹੀ ਕੈਹ ਰਹੇ ਹੋ। ਚਲੋ ਹਾ-ਹਾ ਹੋਰ ਹਾਂ- ਹਾਂ ਠੀਕ ਆ, ਓਕੇ ਜੀ ਬਾਏ -ਬਾਏ।
ਨਈ ਬਾਏ ਜੀ।